ਸਤਿ ਸ਼੍ਰੀ ਅਕਾਲ ਹਾਂਜੀ ਕੀ ਕਰ ਰਹੇ ਜੀ।
ਬਸ ਬੈਠੇ ਸੀ ਤੁਸੀਂ ਦੱਸੋ।
ਬਸ ਅਸੀਂ ਵੀ ਨਾਸ਼ਤਾ ਕਰਕੇ ਹਜੇ ਫਰੀ ਹੋਏ ਹਾਂ।
ਅੱਛਾ ਕਿਵੇ ਹੋ।
ਬਸ ਸਭ ਵਧੀਆ ਸਭ ਵਧੀਆ
ਹੋਰ, ਘਰੇ ਠੀਕ ਨੇ ਸਭ।
ਸਭ ਵਧੀਆ, ਹਾਂਜੀ। ਬਸ ਅੱਜ ਤੇ ਮੌਸਮ ਬਹੁਤ ਪਿਆਰਾ ਹੋਇਆ ਤ
ਹਾਂਜੀ ਬਾਰਿਸ਼ ਆ ਰਹੀ ਹੈ ਬਾਹਰ।
ਹਾਂਜੀ ਬਹੁਤ ਪਿਆਰਾ ਮੌਸਮ ਹੋਏਦਾ, ਇੱਥੇ ਸਾਡੇ ਪੇੜ ਪੌਦਿਆਂ ਨੂੰ ਬੜਾ ਅੱਛਾ, ਤੋਂ ਮਿਲੇਗਾ ਰਿਸਪੋਂਸ ਨਹੀਂ ਤੇ ਵਿਚੇਾਰੇ ਦੁਪਹਿਰ ਨੂੰ ਮੁੜ ਜਾਏ ਜਾਂਦੇ ਸੀ।
ਹਾਂਜੀ ਹਾਂਜੀ
ਸਾਡੇ ਲਗਾਦਾ ਨਾ ਇਹਦਾ ਕੀ ਕਹਿੰਦੇ ਨੇ ਯਾਸਮੀਨ ਦਾ ਪੌਦਾ ਬੜਾ ਵੱਡਾ ਏ ਮਤਲਬ ਪੇੜ ਵਕਣ ਪੇੜ ਬਣਿਆ ਯਾਸਮੀਨ ਦਾ ਫੁੱਲ ਬੜੇ ਅੱਛੇ ਆਉਂਦੇ ਨੇ ਐਦੇ। ਤੇ ਵਾਈਟ ਕਲਰ ਦੇ ਫੁੱਲ ਗੁਲਾਬ ਵੱਕਣ ਹਾਂ ਜਿਸ ਤਰ੍ਹਾਂ ਵਾਈਟ ਰੋਜ਼ ਹੁੰਦਾ ਨਾ ਇਸ ਤਰ੍ਹਾਂ ਫੁੱਲ ਏ। ਲੇਕਿਨ ਉਹ ਹੈ ਦੇ ਨੇ ਯਾਸਮੀਨ ਦੇ ਫੁੱਲ ਬੜੇ ਪਿਆਰੇ ਮਤਲਬ ਲੱਗਦੇ ਨੇ ਦੂਰੋਂ।
ਅੱਛਾ
ਹੋਰ ਛੋਟੇ ਛੋਟੇ ਵੇਲਾਂ ਨਿਕਲ ਰਹੀਆਂ ਨੇ ਇੱਕ ਕੱਦੂ ਦੀ ਨਿਕਲ ਰਹੀ ਏ, ਇੱਕ ਗਲੋਅ ਦੀ ਨਿਕਲ ਰਹੀ ਏ, ਤੇ ਮੈਂ ਕਿਹਾ ੳ ਬਰਸਾਤ ਦਾ ਪਾਣੀ ਪਏਗਾ ਨਾ ਤੇ ਫੇਰ ਉਹ ਹਰੀਆਂ ਭਰੀਆਂ ਹੋ ਜਾਣਗੀਆਂ।
ਹਾਂਜੀ ਹਾਂਜੀ ਮੈਨੂੰ ਧੁੱਪ ਜਿਆਦਾ ਹੁੰਦੀ ਆ ਨਾ ਰੋਜ਼
ੳ ਤੇ ਬੇਚਾਰੇ ਮੁਰਝਾ ਜਾਂਦੇ ਨੇ ਪੌਦੇ।
ਹਾਂਜੀ
ਪੌਦੇ ਮੁਰਝਾ ਜਾਂਦੇ ਨੇ ਅੱਜ ਥੋੜਾ ਜੀਵਨ ਮਿਲੇਗਾ ਪੌਦਿਆਂ ਨੂੰ ਬਾਰਿਸ਼ ਨਾਲ ਨਾ ਥੋੜ੍ਹੀ ਰਾਹਤ ਮਿਲੇਗੀ ਉਹ ਵੀ ਵਿਚਾਰੇ ਗਰਮੀ 'ਚ ਘਬਰਾ ਜਾਂਦੇ ਨੇ ਅਸੀ ਤੇ ਫਿਰ ਪੱਖੇ ਥੱਲੇ ਬੈਠ ਜਾਂਨੇ ਆਂ। ਉਹਨਾਂ ਬੇਚਾਰਿਆਂ ਨੂੰ ਪੱਖਾ ਕਿੱਥੋਂ ਮਿਲਣਾ ਏ। ਪਰ ਫਿਰ ਵੀ ਇੱਕ ਦੋ ਪੌਦਾ ਹੋਣਾ ਚਾਹੀਦਾ ਹਰ ਘਾਰ ਵਿੱਚ ਨਾ ਇੱਕ ਅੱਧਾ ਪੇੜ ਹੋਣਾ ਚਾਹੀਦਾ ਏ।
ਹਾਂਜੀ ਸਾਡੇ ਵੀ ਤਿੰਨ ਲੱਗੇ ਹੋਏ ਨੇ ਬਾਹਰ।
ਪੇੜ ਲੱਗੇ ਦੇ ਨੇ ਯਾਂ ਪੌਦੇ ਨੇ।
ਪੌਦੇੇ ਨੇ ਛੋਟੇ ਛੋਟੇ ਇੱਕ ਤੁਲਸੀ ਦਾ ਇੱਕ ਪਤਾ ਨੀ ਕਿਹੜਾ, ਦੋ ਹੋਰ ਨੇ ਪਤਾ ਨੀ ਇੱਕ ਅਜਵਾਇਨ ਦਾ ਲੱਗਿਆ ਹੋਇਆ।
ਅੱਛਾ ਅਜਵੈਨ ਦਾ ਵੀ ਪੌਦਾ ਹੁੰਦਾ ਏ।
ਹਾਂਜੀ ਪੱਤੇ ਪੱਤੇ ਹੁੰਦੇ ਨੇ ਉਹਦੇ ਇੱਕ ਉਹ ਆ। ਇੱਕ ਫੁੱਲ ਵਾਲਾ ਹੈ ਕੰਡਿਆਂ ਵਾਲਾ ਇੱਕ ਹੋਰ ਹੈ।
ਅੱਛਾ ਅੱਛਾ ਨਹੀਂ ਸਾਡੇ ਤਾਂ ਇਹੀ ਯਾਸਮੀਨ ਦਾ ਹੀ ਬਹੁਤ ਵੱਡਾ ਪੇੜ ਬਣਿਆਦਾ ਏ। ਮਤਲਬ ਫੁੱਲ ਬੜੇ ਪਿਆਰੇ ਲੱਗਦੇ ਨੇ ਜਿਲੇ ਖਿੱਲਦੇ ਨੇ ਨਾ ਵਾਈਟ ਕਲਰ ਦੇ ਫੁੱਲ ਹਰੇ ਹਰੇ ਪੱਤੇ ਔਰ ਵਾਈਟ ਫੁੱਲ ਔਰ ਬਿਲਕੁਲ ਇੰਝ ਹੁੰਦੇ ਨੇ ਜਿਦਾ ਰੋਜ਼ ਹੁੰਦੇ ਨੇ।
ਹਾਂਜੀ ਸੋਹਣੇ ਲੱਗਦੇ ਨੇ।
ਹਾਂਜੀ ਅੱਜ ਕੱਲ੍ਹ ਦੇ ਬਸ ਪੇੜ ਪੌਦੇ ਕਿ ਹਰ ਚੀਜ਼ ਵਿੱਚ ਗਰਮੀ ਹੀ ਗਰਮੀ
ਬਹੁਤ ਜ਼ਿਆਦਾ ਫੋਨ ਵੀ ਨੀ ਚੱਲਦੇ ਕੰਪਿਊਟਰ ਵਗੈਰਾ ਵੀ ਨੀ ਚੱਲਦੇ ਗਰਮੀ
ਬਿਲਕੁਲ ਜੀ ਫੋਨ ਗਰਮ ਹੋ ਜਾਂਦੇ ਨੇ ਹੱਥਾਂ ਚ ਪਕੜੇ- ਪਕੜੇ
ਕੰਧ ਲਾਨ ਦਾ ਮਨ ਨੀ ਕਰਦਾ।
ਅਮ ਬੜੇ ਗਰਮ ਹੋ ਜਾਂਦੇ ਨੇ ਲੇਕਿਨ ਇਹ ਕਿ ਪੇੜ ਪੌਦਿਆਂ ਨੂੰ ਹੁਣ ਥੋੜ੍ਹੀ ਰਾਹਤ ਮਿਲੇਗੀ ਥੋੜ੍ਹੀ ਹਵਾ ਵੀ ਚੱਲੇਗੀ ਫਿਰ ਬੱਚੇ ਇਹਵੇ ਨਾ ਕਿ ਇਹਨਾਂ ਦਾ ਜੀਵਨ ਪ ਪਾਣੀ ਨਾਲ ਹੀ ਹੈ ਨਾ ਹੁਣ ਪਾਣੀ ਇਹਨਾਂ ਨੂੰ ਮਿਲੇਗਾ ਇਹ ਥੋੜੇ ਲਹਿਰਾਣਗੇ ਥੋੜ੍ਹੀ ਹਵਾ ਛੱਡਣਗੇ। ਜਿਸ ਤਰਾਂ ਪੱਤੇ ਪੌਦੇ ਹਿਲਲਦੇ ਨੇ ਆਪ ਤੇ ਹਿਲਦੇ ਨੇ ਤੇ ਦੂਸਰੇ ਨੂੰ ਦਵਾ ਦਿੰਦੇ ਨੇ ਨਾ ਹਿਲ ਕੇ ਵੀ
ਹਾਂਜੀ-ਹਾਂਜੀ ਇਹ ਤੇ ਹੈ ਹੀ ਹੈ।
ਹਾਂ ਬਸ ਯਹੀ ਅੱਜ ਬੜਾ ਮਨ ਨੂੰ ਤਸੱਲੀ ਮਿਲੀ ਕਿ ਇਹਨਾਂ ਵਿਚਾਰਿਆਂ ਨੂੰ ਵੀ ਪਾਣੀ ਮਿਲ ਗਿਆ ਇਹਨਾਂ ਨੂੰ ਮਰਜ਼ੀ ਦਾ
ਹਾਂਜੀ
ਬਾਰਿਸ਼ ਦਾ ਪਾਣੀ ਤਾਂ ਪਤਾ ਨੀ ਇਨਾ ਦੇ ਅੰਦਰ ਕਿੰਨਾ ਸਮਾਂ ਜਾਂਦਾ ਏ। ਅਸੀਂ ਜਿਆਦਾ ਕੁ ਜਿਆਦਾ ਕਿਨਾ ਪਾ ਦਾਂਗੇ ਪਾਈਪ ਨਾਲ ਪਾਈ ਜਾਵਾਂਗੇ ਜਦ ਦੇਖਾਗੇ ਮਿੱਟੀ ਗਿੱਲੀ ਹੋ ਗਈ ਸੀ ਛੋੜ ਦਾਂਗੇ ਪਾਉਣਾ।
ਹਾਂਜੀ -ਹਾਂਜੀ
ਠੀਕ ਬਾਰਿਸ਼ ਦਾ ਪਾਣੀ ਦਾ ਪਤਾ ਹੀ ਨ ਕਿੰਨਾ ਪੈ ਜਾਣਾ ਉਹਨਾਂ 'ਚ ਇੱਕ ਇੱਕ ਬੂੰਦ ਪੈਣੀ ਹੈ ਧਰਤ ਤੱਕ ਸਮਾ ਜਾਣਾ ਪਾਣੀ
ਇੱਕ -ਇੱਕ ਬੂੰਦ ਨਾਲ ਹੀ ਕਿੰਨਾ ਪਾਣੀ ਚਲਾ ਜਾਂਦਾ।
ਹਾਂ ਨ ਦਾ ਪਾਣੀ ਨਾ ਇਹਨਾਂ ਦੀ ਜੜ੍ਹਾਂ ਤੱਕ ਜਾਂਦਾ ਹੈ ਇੱਕ
ਅੱਛਾ
ਰਾਹਤ ਮਿਲਦੀ ਇਹਨਾਂ ਨੂੰ ਬਾਰਿਸ਼ ਨਾਲ ਸਾਡੇ ਬੜੇ ਨਵੇਂ ਨਿ ਨਿੱਕੇ- ਨਿੱਕੇ- ਨਿੱਕੇ- ਨਿੱਕੇ ਵੇਲਾਂ ਦੇ ਪੌਦੇ ਹੋਣ ਥੋੜ੍ਹੇ ਵੱਡੇ ਹੋਣਗੇ ਨਿਕਲੇ ਦੇ ਨੇ ਕੋਪਲਾਂ ਫੁੱਲੀ ਦੀਆਂ ਸੀ ਨਾ ਕੋਪਲਾਂ ਨਿਕਲੀ ਦੀਆਂ ਸੀ ਹੁਣ ਥੋੜੇ ਵੱਡੇ ਹੋਣਗੇ।
ਅੱਛਾ ਹੋਰ ਤੁਸੀਂ ਕਿੱਥੇ ਰਹਿੰਦੇ ਹੋ।
ਹੈਂ
ਕਿੱਥੇ ਰਹਿੰਦੇ ਹੋ ਤੁਸੀਂ
ਅਸੀਂ ਬਸ ਇੱਥੇ ਹੀ ਰਹਿੰਣੇ ਹਾਂ ਆਪਣੇ ਹਰਿਆਣਾ ਚੀ
ਅੱਛਾ -ਅੱਛਾ ਠੀਕ ਹੈ।
ਬਸ ਅੱਜ ਮੌਸਮ ਨੂੰ ਦੇਖ ਬੜੀ ਅੱਛੀ ਤਸੱਲੀ ਹੋ ਰਹੀ ਕਿ ਅਜ ਬਹੁਤ ਦਿਲ ਖੁਸ਼ ਹੋ ਰਿਹਾ ਕਿ ਅਜ ਮੌਸਮ ਬੜਾ ਅੱਛਾ ਹੋ ਗਿਆ।
ਹਾਂਜੀ ਨਹੀਂ ਕਿਨੇ ਦਿਨ ਦੀ ਧੁਪ ਈ ਸੀ ਬਹੁਤ ਜ਼ਿਆਦਾ ਗਰਮੀ ਹੁੰਦੀ ਸੀ।
ਹੂੰ
ਹੁਣ ਰਾਤ ਦਾ ਥੋੜਾ ਠੀਕ ਹੈ ਰਾਤ ਤੋਂ ਹਲਕੀ ਹਲਕੀ ਬਾਰਿਸ਼ ਚਲਦੀ
ਹੂੰ-ਹੂੰ ਹੋਰ ਲੰਚ ਵਗੈਰਾ ਕਰ ਲਿਆ ਤੁਸੀਂ
ਨਹੀਂ ਹਜੇ ਨਹੀਂ ਨਾਸ਼ਤਾ ਹੀ ਕੀਤਾ ਸੀ ਹੁਨੇ ਥੋੜ੍ਹੀ ਦੇਰ ਹੋਈ ਹੈ ਅੱਧਾ ਘੰਟਾ ਹੋਇਆ।
ਹਾਂਜੀ ਅਸੀਂ ਅੱਜ ਖਿਚੜੀ ਬਣਾਈ ਸੀ ਪਤਲੀ ਪਤਲੀ ਖਿਚੜੀ ਬਣਾਈ ਆ ਮੂੰਗੀ ਦੀ ਦਾਲ ਦੀ
ਅੱਛਾ ਅੱਛਾ
ਠੀਕ ਕੀ ਬੜੇ ਦਿਨ ਹੋ ਗਏ ਸੀ ਨਾ ਜਿਰਾ ਕੇ ਤੱਲਿਆ ਭੁੰਨਿਆ ਖਾ ਰਹੇ ਸੀ ਅੱਜ ਮੈਂ ਕਿਹਾ ਥੋੜ੍ਹਾ ਹਲਕਾ ਬਣਾਈਏ।
ਹਾਂਜੀ ਹੋਰ ਲੰਚ ਵਿੱਚ ਕੀ ਅਸੀਂ ਸ਼ਿਮਲਾ ਮਿਰਚ ਆਲੂ ਬਣਾਏ ਸੀ ਸਵੇਰੇ
ਅੱਛਾ -ਅੱਛਾ ਅੱਛਾ ਸ਼ਿਮਲਾ ਮਿਰਚ ਅਤੇ ਆਲੂ ਤੁਸੀਂ ਸ਼ਿਮਲਾ ਮਿਰਚਾਂ ਦੇ ਬੀਜ ਨਿਕਾਲ ਦਿੰਦੇ ਹੋਗੇ।
ਨਹੀਂ ਡ ਅ ਨਾਲ ਹੀ ਡਾਲ ਦਿੰਦੇ ਆ
ਅੱਛਾ ਮੈਂ ਕਈ ਲੋਕਾਂ ਨੇ ਦੇਖਿਆ ਨਾ ਵੀ ਸ਼ਿਮਲਾ ਮਿਰਚਾਂ ਦੇ ਨਾ ਬੀਜ ਵਿੱਚੋਂ ਨਿਕਾਲ ਦਿੰਦੇ ਨੇ
ਨਹੀਂ ਬੀ ਸਵਾਦ ਲੱਗਦੇ ਨੇ
ਅੱਛਾ ਅੱਛਾ
ਅਸੀਂ ਤੇ ਬੀਜ ਪਾ ਦਦੇ ਹਾਂ ਪਹਿਲਾਂ ਹੀ ਤੋਲੇ ਲੈਂਦੇਾ
ਹਮ ਜਿਸ ਤਰ ਚਾਵਲ ਵਗੈਰਾ ਚ ਜਾਂ ਪਨੀਰ ਵਗੈਰਾ ਚ ਬਣਾਉਣੀਆਂ ਹੋਣ ਤਾਂ ਉਹ ਸ਼ਿਮਲਾ ਮਿਰਚਾਂ ਦੇ ਬੀਜ ਨਿਕਾਲ ਦਿੰਦੇ ਨਾ ਕਈ
ਹਾਂਜੀ ਸਭ ਓਦਾਂ ਕਿਸੇ ਹੋਰ ਸੀ ਪਾਣੀ ਤੇ ਕੱਢ ਦਿੰਦੇ ਆ ਵਰਨਾ ਜਿਵੇਂ ਸਿਰਫ ਸ਼ਿਮਲਾ ਮਿਰਚ ਬਣਾਉਣੇ ਉਹਦੇ ਵਿੱਚ ਪਾਨੇ ਆ ਬੱਸ
ਅੱਛਾ ਅੱਛਾ ਅੱਛਾ
ਜਿਵੇਂ ਚਾਵਲ ਵਗੈਰਾ ਚ ਨਹੀਂ ਪਾਉਂਦੇ ਹੋਰ ਨਾਲ ਪਨੀਰ ਵਗੈਰਾ ਚ ਬਾਕੀ ਸਬਜ਼ੀ ਚ ਪਾ ਲੈਂਦੇ ਵੀ
ਅੱਛਾ ਅੱਛਾ ਹੋਰ ਹੋਰ ਬਸ ਸਟਿਚਿੰਗ ਵਗੈਰਾ ਕਰਨ ਲੱਗੇ ਸੀ ਫਿਰ ਮੈਂ ਕਿਹਾ ਅੱਜ ਮੌਸਮ ਬਹੁਤ ਅੱਛਾ ਹੋਇਆ ਅਜੇ ਸਿਲਾਈ ਨਹੀਂ ਕਰ ਕਰਨੀ ਅੱਜ ਥੋਂੜ੍ਹਾ ਮੌਸਮ ਇੰਜੋਏ ਕਰੀਏ
ਹਾਂਜੀ ਹਾਂਜੀ ਪਕੌੜੇ ਬਣਾਓ
ਨਹੀਂ ਇੰਨੇ ਦਿਨ ਹੋ ਗਏ ਬਹੁਤ ਤਲਿਆ ਤਾਂ ਖਾ ਰਹੇ ਸੀ ਅੱਜ ਤਾਂ ਅਸੀਂ ਤੇ ਖਿਚੜੀ ਬਣਾਈ ਥੋੜਾ ਮੈਂ ਕਿਹਾ ਥੋੜਾ ਹਲਕਾ ਵੀ ਹੋ ਜਾਏ ਇੱਕ ਦਿਨ ਲਾਈਟ ਖ ਲਈਏ ਹਾਂਜੀ ਨਹੀਂ ਤਾਂ ਪੇਟ ਖ਼ਰਾਬ ਹੋ ਜਾਂਦੇ ਨੇ ਫਿਰ ਜ਼ਿਆਦਾ ਲਿਆ ਤਾਂ ਖਾਓ ਨਾ
ਹਾਂ ਗਰਮੀ ਵਿੱਚ ਤੇ ਐਵੇਂ ਹੋ ਜਾਂਦਾ
ਹਮ ਫੇਿਰ ਬੱਚੇ ਜ਼ਿਆਦਾ ਥੱਲਿਆਂ ਦਾ ਖਾਣਾ ਵੀ ਪਸੰਦ ਨਹੀਂੀ ਕਰਦੇ
ਹਮ
ਹੋਰ ਕੋ ਅੱਜ ਤਾਂ ਸ਼ਾਇਦ ਇੱਕ ਤਰੀਕੇ ਕੋਲਜ ਵਗੈਰਾ ਖੁੱਲ੍ਹ ਗਏ ਬੇਟਾ
ਕੋਲਜ ਨੇ ਹਜੇ ਜੁਆਇਨ ਕੀਤਾ ਮੈਂ ਮੇਰੀ ਪਲੱਸ ਟੂ ਕਲੀਅਰ ਹੋਈ ਹੈ ਅਗਰ ਕਰਾਂਗੇ ਤਾਂ ਓਪਨ ਵੋਟ ਤੇ ਕਰਾਂਗੀ ਮੈਂ ਰੈਗੂਲਰ ਨੀ ਕਰਾਂਗੀ ਬਸ ਵੈਸੇ ਕਰਦੇ ਨੀ ਬੰਦੇ
ਮਤਲਬ ਕੁਛ ਜੋਬ ਵਗੈਰਾ ਕਰਨੀ ਹੈ ਕਿਆ
ਨਹੀਂ ਵੇਖਦੇ ਹਜੇ ਤ ਕੁਛ ਫਾਈਨਲ ਨਹੀਂ ਹੋਇਆ ਜੋਬ ਵੀ ਨੀ ਕਰਨ ਦਿੰਦੇ ਮੇਰੇ ਘਰ ਵਾਲੇ ਬਾਹਰ ਜਾਣ ਤੋਂ
ਅੱਛਾ ਅੱਛਾ ਕਾਲਜ ਮਤਲਬ ਕਿ ਓਪਨ ਬੋਰ ਤੋਂ ਪੜ੍ਹਾ ਲੈਣਗੇ ਮਤਲਬ ਕਾਲਜ ਰੈਗੂਲਰ ਨਹੀਂ ਭੇਜਣਗੇ
ਹਾਂਜੀ ਹਾਂਜੀ ਕਹਿੰਦੇ ਬਾਹਰ ਦਾ ਮਾਹੋੌਲ ਖ਼ਰਾਬ ਹੈ
ਹਾਂ ਉਹ ਤੇ ਚਲੋ ਖ਼ਰਾਬ ਹੈ ਲੇਕਿਨ ਕੋਈ ਕਾਲਜ ਐਸਾ ਦੇਖ ਲੋ ਜਿਹਦੇਨ ਅਟਡਿੰਗ ਪੜ੍ਹਨਾ ਪਵੇ ਔਰ ਰੈਗੂਲਰ ਵੀ ਪੜ੍ਹ ਲੋ
ਪਤਾ ਨਹੀਂ ਦੇਖਣਾ ਪੈਣਾ ਹੈ ਤਾਂ ਫਿਰ
ਨਹੀਂ ਇੱਥੇ ਹੈਗਾ ਕੋਲਜ ਇੱਕ
ਕਿਹੜਾ
ਅਤੇ ਅਤੇ ਪਤਾ ਨਹੀਂ ਵੀੈਂ ਫਿਰ ਮੈਨੂੰ ਕੋ ਇਨਾਂ ਤਾਂ ਜਾਣਕਾਰੀ ਨਹੀਂ ਲੇਕਿਨ ਕੋਲਜ ਹੈਗਾ ਇੱਕ ਬਹੁਤ ਅੱਛਾ ਕੋਲਜ ਹੈ ਯੂਨੀਵਰਸਿਟੀ ਯੁਨੀਵਰਸਿਟੀ ਹੈ ਅਟਡਿੰਗ ਤੁਸੀਂ ਐਡਮਿਸ਼ਨ ਵਗੈਰਾ ਕਰਾ ਲੋ ਕਿ ਬਾਹਰੋਂ ਵੀ ਯੂਨੀਵਰਸਿਟੀ ਐ ਨਾ ਕਿ ਬਾਹਰੋਂ ਲੋਕ ਵੀ ਉੱਥੇ ਐਡਮਿਸ਼ਨ ਕਰਾਂਦੇ ਨੇ। ਬਸ ਪੇਪਰ ਦੇਨੇ ਆ ਤੇ ਬਸ ਛੁਟ ਤੇ ਬਾਕੀ ਤੁਹਾਡੀ ਪੜ੍ਹਾਈ ਆਪਨਾ ਕਿਤਾਬਾਂ ਲੈ ਲਓ ਤੇ ਆਪਨੀ ਸੈਲਫ ਤੇ ਕਰੋ।
ਕਿਉਂਕਿ ਸਾਡੇ ਇੱਥੇ ਕਹਿੰਦੇ ਆ ਕੁਸ਼ੇਤਰ ਯੂਨੀਵਰਸਿਟੀ ਆ ਇੱਕ ਹੋਰ ਆ ਪਤਾ ਨ ਕਿਹੜੀ ਤੇ ਅਗਰ ਅਸੀਂ ਐਵੇਂ ਕਰਦੇ ਹਾਂ ਨਾ ਤੇ
ਹਾਂ
ਕੁੱਲ ਛੇਤਰ ਜਾਣਾ ਪੈਣਾ ਅਗਰ ਮਹੀਨੇ ਚ ਚਾਰ ਪੰਜ ਪੇਪਰ ਨੇ ਤਾਂ ਮਹੀਨੇ ਵਿੱਚ ਚਾਰ ਪੰਜ ਚੱਕਰ ਲਗਣਗੇ ਸਾਡੇ ਕੁਰਸ਼ੇਤਰ
ਅੱਛਾ ਅੱਛਾ ਤੇ ਤੁਹਾਨੂੰ ਕੋਲ ਪੈਂਦੀ ਹੈ ਅੱਛਾ ਅੱਛਾ
ਯਮੁਨਾ ਨਗਰ ਤੋਂ ਤਾਂ ਕੁਲਛਤਰ ਦੂਰ ਹੀ ਹੈ
ਅੱਛਾ-ਅੱਛਾ।
ਹਾਂਜੀ।
ਨਹੀਂ ਏਥੇ ਕੋਈ ਆਸ ਪਾਸੇ ਆਪਨੇ ਆਸ ਪਾਸ ਹੀ ਕੋਈ ਦੇਖੋ, ਯੂਨੀਵਰਸਿਟੀ ਹੋਏਗੀ ਜ਼ਰੂਰ।
ਆ ਤੇ ਮੌਸਲੀ ਕੁਲਸ਼ੇਤਰ ਤੋਂ ਹੀ ਹੁੰਦੀ ਐ। ਯਾ ਕਾਲੇ ਅੰਬ ਹੋ ਗਿਆ, ਅੰਬਾ ਅਹ ਕਰਨਾਲ ਹੋ ਗਈ। ਦੂਰ-ਦੂਰ ਈ ਨੇ ਏਥੇ।
ਅ ਅੱਛਾ-ਅੱਛਾ ਯੂਨੀਵਰਸਿਟੀਆਂ ਦੂਰ ਨੇ।
ਹਾਂਜੀ, ਨੇੜੇ ਤੇ ਕੋਈ ਵੀ ਨੀ ਹੈਗੀ।
ਕੋਈ ਨੀ ਫਿਰ ਤੇ ਸਟਿਚਿੰਗ ਵਗੈਰਾ ਸਿੱਖ ਲੋ।
ਸਟਿਚਿੰਗ ਮੇਰੀ ਮੰਮਾ ਕਰਦੇ ਨੇ।
ਅੱਛਾ-ਅੱਛਾ, ਘਰ ਈ ਕਰਦੇ ਨੇ ਯਾ ਬੁਟੀਕ ਵਗੈਰਾ?
ਕੀ ਕਹਿ ਰਹੇ ਓ?
ਮੈਂ ਕਿਹਾ ਘਰ ਹੀ ਕਰਦੇ ਨੇ ਯਾ ਬੁਟੀਕ ਖੋਲਿਆ ਦਾ ਐ?
ਬੁਟੀਕ ਖੋਲਿਆ, ਹੁਨੇ ਈ ਮਤਲਬ ਯਮੁਨਾਨਗਰ ਚ ਹੈ।
ਅੱਛਾ, ਕਦੋਂ ਖੋਲ੍ਹਿਆ?
ਹੋ ਗਏ ਦੋ, ਦੋ ਸਾਲ ਹੋ ਗਏ ਸ਼ਾਇਦ। ਪਹਿਲੇ ਕਿਸੇ ਕੋਲ ਲੱਗੇ ਸੀ, ਛੇ ਸੱਤ ਸਾਲ ਉੱਥੇ ਕੀਤਾ ਫਿਰ ਜਿਵੇਂ ਬਿਸਨਸ ਵੜ ਵਧ ਗਿਆ ਤੇ ਫਿਰ
ਹਾਂ, ਅੱਛਾ-ਅੱਛਾ।
ਹਾਂਜੀ।
ਅੱਛਾ-ਅੱਛਾ, ਕੀ ਨਾਮ ਬੁਟੀਕ ਦਾ?
ਅਹ ਕਾਬਰਾ ਬੁਟੀਕ।
ਸਾਵਰਾ ਬੁਟੀਕ, ਅੱਛਾ-ਅੱਛਾ, ਚੱਲੋ
ਹਾਂਜੀ।
ਜਿਸ ਤਰ੍ਹਾਂ ਮਤਲਬ ਔਨਲਾਈਨ ਸਟਿੱਚ ਕਰਕੇ ਮੰਗਵਾਨੇ ਹੋਨ ਕੱਪੜੇ 'ਤੇ ਮਿਲ ਜਾਨਗੇ ਹੋ ਜਾਨਗੇ ਨਾ?
ਓਨਲਾਈਨ ਜਿਵੇਂ ਮਤਲਬ ਕਿ ਤੁਸੀਂ ਦੂਰ ਰਹਿੰਦੇ ਹੋ ਫਿਰ ਕਿਵੇਂ ਜਾਏਗਾ?
ਜਿਸ ਤਰ੍ਹਾਂ ਅਸੀਂ ਕੋਈ ਕੋਰੀਅਰ ਵਗੈਰਾ ਨਾਲ ਕੋਈ ਸੂਟ ਭੇਜੀਏ ਤੇ ਫਿਰ ਤੁਸੀਂ ਸਟਿੱਚ ਕਰਕੇ ਸਾਨੂੰ ਕੋਰੀਅਰ ਕਰਾ ਦੋ। ਅਸੀਂ ਤੁਹਾਨੂੰ ਮੈਨੇਜਮੈਂਟ ਭੇਜ ਦਾਂਗੇ ਬਈ।
ਤੇ ਐਵੇਂ ਮੇਰੀ ਮੰਮੀ ਕਰਦੀ ਤੇ ਨਹੀਂ ਐ। ਮੇਰੀ ਮੰਮੀ ਕੋਲ ਜਿਵੇਂ ਕਿ ਓਥੇ ਲੋਕੀ ਨੇ। ਓਨਾਂ ਦੇ ਅਗੇ ਰਿਸ਼ਤੇਦਾਰੀ ਜਿਵੇਂ ਦੂਰ-ਦੂਰ ਲਾ ਲੋ। ਉਹ ਸਵਾ ਲੈਂਦੇ ਨੇ ਉਹਦੇ ਕੱਪੜੇ ਤੇ ਵੀ ਉਹ ਭੇਜ ਦਿੰਦੇ ਨੇ ਅੱਗੋਂ, ਇਂਝ ਹੁੰਦਾ ਸਾਡੇ
ਅੱਛਾ, ਅੱਛਾ-ਅੱਛਾ।
ਹਾਂਜੀ, ਦੂਰ
ਅੱਛ, ਹਾਂ-ਹਾਂ, ਅੱਛਾ-ਅੱਛਾ।
ਹਾਂਜੀ।
ਹਾਂ। ਇਹ ਵੀ ਸਹੀ, ਅੱਛਾ ਹੈ। ਨਾ ਵੀ ਆਪਣਾ ਸਟਿਚ ਹੋ ਜਾਂਦੇ ਨੇ ਕੱਪੜੇ।
ਕੀ ਕਹਿ ਰਹੇ ਹੋ।
ਸਟਿਚ ਹੋ ਜਾਂਦੇ ਨੇ ਹੈਨਾ, ਵੀ ਇਸ ਤਰ੍ਹਾਂ ਆਪਣਾ ਕੰਮ ਵੀ ਹੋ ਜਾਂਦਾ। ਅਤੇ ਦੂਸਰੇ ਦਾ ਵੀ ਹੋ ਜਾਂਦਾ।
ਹਾਂਜੀ- ਹਾਂਜੀ ਹੋ ਜਾਂਦਾ।
ਨਾ ਕਿ ਬਈ ਮਹਿੰਗਾਈ ਬਹੋਤ ਏ ਬਈ ਗੁਜ਼ਾਰੇ ਨੀ ਹੁੰਦੇ।
ਓਹ ਤੇ ਹੈ ਈ ਐ, ਮਹਿੰਗਾਈ ਹਰ ਇੱਕ ਚੀਜ਼ ਚ ਵੱਢ ਗੀ ਐ।
ਹਾਂ-ਹਾਂ। ਕਿਉਂਕਿ ਅੱਜ ਕੱਲ੍ਹ ਤਾਂ ਕੋਈ ਵੀ ਚੀਜ਼ ਲੈਨ ਜਾਓ ਤੇ ਭਈ ਬੋਤ ਖਰਚੇ ਨੇ। ਘਰੋਂ ਬਾਰ ਹੀ ਨਿਕਲੋ ਤੇ ਪਹਿਲੇ ਤੁਹਾਨੂੰ ਗੱਡੀ ਚ ਪੈਟਰੋਲ ਹੀ ਪੁਆਨਾ ਪਏਗਾ ਸਭ ਤੋਂ ਪਹਿਲੇ ਤਾਂ ਏ ਹੀ ਖਰਚਾ ਏ, ਯਾ ਪਹਿਲੇ ਹੂੰ, ਯਾ ਤੇ ਪਹਿਲੇ ਥ੍ਰੀ ਵੇਹਲਰ ਵਾਲਾ ਵੇਖੋ। ਟੈਂਪੂ ਦੇਖੋ ਯਾ ਮਿੰਨੀ ਮੈਟਰੋ ਦੇਖੋ, ਅਗਰ ਆਪਨੀ ਗਾੜੀ ਨਾਲ ਜਾ ਰਹੇ ਹੋ ਤੇ ਪਹਿਲੇ ਪੈਟਰੋਲ ਪੁਆਓ। ਬਸ ਬਾਰ ਪੈਰ ਰੱਖਦੇਆਂ ਹੀ ਖ਼ਰਚੇ ਸ਼ੁਰੂ ਹੋ ਜਾਨਗੇ।
ਹਾਂਜੀ ਮੇਰੀ ਨਾ ਕੋਲ ਆ ਰੀ ਮੈਂ ਤੁਹਾਨੂੰ ਕਰਦੀ ਆਂ ਹੁਨੇ।
ਅੱਛਾ, ਅੱਛਾ, ਅੱਛਾ ਠੀ ਏ, ਸਸ
ਹਾਂਜੀ। ਸਤਿ ਸ਼੍ਰੀ ਅਕਾਲ ਜੀ?